ਹੈਲੋ
ਹੈਲੋ
ਹੈਲੋ, ਸਾਸਰੀ ਕਾਲ।
ਸਾਸਰੀ ਕਾਲ ਜੀ।
ਹੋਰ ਕਿੱਦਾਂ
ਹਾਂਜੀ, ਵਦੀਆ ਤੁਸੀ ਸੁਨਾਓ, ਠੀਕ ਓ।
ਹਾਂਜੀ, ਮੈਂ ਵੀ ਵਧੀਆ ਏਕਦਮ
ਹਾਂਜੀ, ਹੋਰ ਕੀ ਕਰਦੇ ਸੀਗੇ?
ਬੱਸ ਬੈਠੇ ਸੀ ਹੱਲੇ, ਪੋਚੇ ਹੱਲੇ ਬਾਜ਼ਾਰ ਗਈ ਸੀ ਮੈਂ ਥੋੜੀ ਦੇਰ ਪੈਲੇ
ਅੱਛਾ, ਕੀ ਲੈਕੇ ਆਏ ਓ ਬਜ਼ਾਰੋ?
ਓ ਮੈਂ ਅੱਜ ਮੇਰੇ ਡੈਡੀ ਦਾ ਬਰਡੇ ਹੈਗਾ ਸੀ ਨਾ।
ਅੱਛਾ-ਅੱਛਾ ਠੀਕ ਏ, ਅੱਛਾ
ਖਾਨ-ਪੀਣ ਲਈ ਸਮਾਨ ਲੈਨ ਗਏ ਸੀਗੇ।
ਅੱਛਾ, ਸੈਲੀਬ੍ਰੇਟ ਕਰੋਂਗੇ।
ਹਾਂਜੀ-ਹਾਂਜੀ।
ਠੀਕ ਐ, ਓਕੇ ਫਿਰ, ਹੋਰ ਸੁਨਾ ਅੱਛਾ-ਅੱਛਾ, ਹੋਰ ਸੁਨਾਓ?
ਵਦੀਆ, ਤੋਆਡੀ ਆਵਾਜ਼ ਥੋੜੀ ਜੀ ਘੱਟ ਆਂਦੀ ਪਈ ਆ।
ਅੱਛਾ ਹਾਂ ਹੁਣ ਆ ਰੀਏ, ਹੈਲੋ
ਹਾਂਜੀ, ਹੁਨ ਆ ਰੀਐ।
ਹਾਂ ਠੀਕ ਐ-ਠੀਕ ਐ, ਹੋਰ ਸੁਨਾਓ?
ਵਧੀਆ ਸਭ ਹੋਰ ਕੀ ਬਣਾਇਆ ਅੱਜ?
ਅੱਜਾ਼ ਅਸੀਂ ਬਸ ਅ ਬ ਉਹ ਬਣਾਈ ਸੀਗੀ ਪਾਸਤਾ ਬਣਾਯਾ ਸੀ ਵਾਈਟ ਸੋਸ ਪਾਸਤਾ ਮੈਂ।
ਅੱਛਾ ਪਾਰਟੀ ਅੱਜ।
ਹਾਂਜੀ-ਹਾਂਜੀ।
ਵਧੀਆ-ਵਧੀਆ।
ਹਾਂਜੀ ਹੋਰ ਤੁਸੀਂ ਕੀ-ਕੀ ਬਣਾ ਲੈਂਣੇ ਹੋ?
ਮੈਂ ਸਾਰਾ ਕੁਝ ਬਣਾ ਲੈਂਦੀ ਹਾਂ, ਮੋਸਟਲੀ।
ਅੱਛਾ, ਅ
ਤਾਂ ਮੋਸਟਲੀ ਆਈ ਬਨਾਂਦੇ ਆ, ਪੀਜ਼ਾ, ਪਾਸਤਾ, ਮੈਗੀ
ਅੱਛਾ-ਅੱਛਾ ਠੀਕ ਐ, ਅੱਛਾ। ਹੋਰ-ਹੋਰ ਦੱਸੋ?
ਤੇ ਅੱਜ ਮੇਰੀ ਮੰਮੀ ਨੇ ਓ ਬਨਾਯਾ ਦੁਪਿਹਰੇ ਕਾਲੇ ਮਾਂਹ ਦੀ ਦਾਲ ਤੇ ਹੁਣ ਚਾਹ ਬਨਾਈ ਸੀ।
ਅੱਛਾ-ਅੱਛਾ।
ਹਾਂ, ਤੇ ਮੇਰੀ ਅੱਜ ਤੋ ਦੁਪਿਹਰੇ ਕਿਸੇ ਨਾਲ ਗੱਲ ਹੋਈ ਸੀ, ਓ ਮੈਨੂੰ ਦੱਸਦੇ ਪਏ ਸੀ ਕਿ ਅ ਕਾਲੇ ਮਾਂਹ ਦੀ ਦਾਲ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਬਣਾਉਣੀ ਚਾਈਦੀ ਐ।
ਅੱਛਾ, ਐਦਾਂ ਕਿਉਂ?
ਪਤਾ ਨੀ, ਓ ਕਹਿ ਰਹੇ ਸੀ। ਕਿ ਇਹ ਵਧੀਆ ਹੁੰਦਾ ਵਾ ਏਨਾਂ ਦਿਨਾਂ ਚ ਬਣਾਣ ਲਈ।
ਅੱਛਾ। ਏਦਾਂ ਦਾ ਕੁਛ ਨਹੀਂ ਹੁੰਦਾ, ਬਸ ਜਦੋਂ ਮਰਜ਼ੀ ਬਣਾ ਲਓ, ਜਦੋਂ ਮੂਡ ਕਰੇ।
ਹਾਂ, ਓ ਤੇ ਹੈ ਈ ਜਦੋਂ ਮਨ ਕਰੇ ਖਾਣ ਦਾ।
ਹਾਂਜੀ-ਹਾਂਜੀ ਹੋਰ।
ਓ ਤਾਂ ਆਹ ਦੱਸਦੇ ਪਏ ਸੀ, ਕਿ ਓਨਾ ਨੇ ਛੋਲੇ ਬਣਾਏ ਸੀ ਅੱਜ। ਤੇ ਓਨਾਂ ਨੇ ਮੇਥੋ ਪੁੱਛਾ। ਤੇ ਫੇਰ ਉਹ ਮੈਨੂੰ ਦੱਸਦੇ ਸੀ। ਕਿ ਇਹਨਾਂ ਤਿੰਨਾ ਦਿਨਾਂ ਚ ਬਣਾਣੇ ਚਾਹੀਦੇ।
ਅੱਛਾ-ਅੱਛਾ। ਅੱਛਾ, ਹੋਰ ਹੋਰ ਤੁਹਾਨੂੰ ਕੀ ਪਸੰਦ ਐ ਖਾਣੇ ਵਿੱਚ।
ਮੈਨੂੰ ਤੇ ਆਈ ਬਾਜ਼ਾਰ ਦੀਆਂ ਚੀਜ਼ਾਂ ਈ ਚੰਗੀਆਂ ਲੱਗਦੀਆਂ। ਜ਼ਿਆਦਾ ਤੇ ਕਰ ਰਾਜਮਾ-ਚਾਵਲ ਹੋਗੇ।
ਅੱਛਾ, ਅੱਛਾ, ਅੱਛਾ ਹੋਰ।
ਚੰਗਾ।
ਮੈਨੂੰ ਘਰ ਦਾ ਵੈਸੇ ਬੈਸਟ ਲੱਗਦਾ ਜ਼ਿਆਦਾ ਬਾਕੀ ਬਾਹਰ। ਜੋ ਹੁੰਦਾ ਨਾ, ਉਹਨੂੰ ਘਰ ਬਣਾ ਕੇ ਖਾਓ ਸਾਫ ਸੁਥਰਾ ਹਾਂਜੀ।
ਤੇ ਬਾਰ ਦਾ ਵੀ ਮੋਸਟਲੀ ਕੀ ਖਾਂਦੇ ਓ ਤੁਸੀਂ?
ਹੂੰ, ਅੱਛਾ। ਹਾਂਜੀ।
ਮੈਂ ਕਿਹਾ ਤੇ ਬਾਹਰ ਦਾ ਵੀ ਕੀ ਖਾਂਦੇ ਓ, ਤੁਸੀਂ ਮੋਸਟਲੀ।
ਆ ਜ਼ਿਆਦਾਤਰ ਵੈਸੇ ਬਰਗਰ ਈ ਬਰਗਰ ਈ ਅੱਛਾ ਲੱਗਦਾ। ਮੈਨੂੰ ਬਾਹਰ ਦਾ ਬਾਕੀ ਸਾਰੀ ਚੀਜ਼ਾਂ ਅਸੀਂ ਘਰ ਈ ਬਣਾ ਲੈਂਣੇ ਆ।
ਅੱਛਾ, ਅੱਛਾ, ਅੱਛਾ ਐਕਸਪਰਟ ਓ ਤੁਸੀਂ ਬਣਾਉਣ ਵਿੱਚ।
ਹਾਂਜੀ-ਹਾਂਜੀ ਜੋ ਮਰਜ਼ੀ ਬਣਵਾ ਲਓ, ਸਬਜ਼ੀ ਰੋਟੀ ਚ ਜੋ ਮਰਜ਼ੀ। ਬਣਾ ਦਿਨੀ ਹਾਂਜੀ, ਹਾਂਜੀ, ਹਾਂਜੀ ਹੂੰ।
ਹੋਰ ਅੱਜ ਤਾਂ ਮੈਂ ਸੁਣਿਆ ਬਾਰਿਸ਼ ਆਈ ਸੀ।
ਹਾਂਜੀ-ਹਾਂਜੀ ਆਈ ਸੀ। ਬਾਰਿਸ਼
ਸਵੇਰੇ ਆਈ ਸੀ ਨਾ।
ਹਾਂਜੀ, ਬਹੁਤ ਤੇਜ਼ ਆਈ ਸੀਗੀ ਬਾਰਿਸ਼ ਅੱਜ।
ਅੱਛਾ, ਮੈਂ ਮਿਸ ਕਰਤੀ ਬਾਰਿਸ਼।
ਅੱਛਾ, ਕਿਉਂ?
ਓ ਮੈਂ ਸੋ ਰਹੀ ਸੀ। ਰਾਤੀ ਲੇਟ ਸੋਈ ਸੀ, ਨਾ ਕੱਲ
ਹਾਂਜੀ-ਹਾਂਜੀ।
ਤਾਂ ਫੇਰ ਸਵੇਰੇ ਅੱਖ ਈ ਨੀ ਖੁੱਲੀ ਮੇਰੀ
ਅੱਛਾ।
ਤੇ ਜਦੋਂ ਮੈਂ ਉੱਠੀ ਤਾਂ ਥੋੜ੍ਹੀ-ਥੋੜ੍ਹੀ ਸੀ ਹੋ ਰਹੀ ਸੀ। ਬਾਰਿਸ਼
ਅੱਛਾ- ਅੱਛਾ, ਠੀਕ ਹੈ। ਹੋਰ- ਹੋਰ? ਅ, ਅੱਛਾ ਤੇ ਘੁੰਮਣ ਜਾਂਦੇ ਹੋ?
ਹਾਂਜੀ।
ਕਿੱਥੇ ਗਏ ਸੀ, ਘੁੰਮਣ ਇਸ ਵਾਰ ਛੁੱਟੀਆਂ ਚ?
ਹਾਂਜੀ, ਮੈਂ ਉੱਥੇ, ਸ਼ਿਮਲਾ ਗਈ ਸੀ, ਘੁੰਮਣ।
ਅੱਛਾ, ਤੁਹਾਨੂੰ ਕੀ ਅੱਛਾ, ਲੱਗਿਆ ਸ਼ਿਮਲਾ ਦਾ?
ਉੱਥੇ, ਪਹਿਲਾਂ ਤਾਂ ਆਪਾਂ ਜਾ ਕੇ, ਮੋਲ ਰੋਡ ਗਏ ਸੀ, ਪਹਿਲਾਂ ਤਾਂ। ਫੇਰ ਉੱਥੇ ਅਸੀ ਖਾਇਆ, ਉੱਥੇ ਇੱਕ ਸੈਂਡਵਿਚ ਵਾਲੇ ਅੰਕਲ ਬੜੇ ਫੇਮਸ ਹੈਗੇ ਹੈ, ਉਹਨਾਂ ਤੋਂ ਸੈਂਡਵਿਚ ਲਿੱਤਾ ਸੀ।
ਅੱਛਾ।
ਤਾਂ, ਉੱਥੇ ਮੋਮੋਸ ਖਾਏ, ਨਾਲ ਕੋਈ ਨਵੀਂ ਚੀਜ਼ ਸੀ। ਕੁਰਕਰੀਸ, ਕੁਛ ਇਸ ਨਾਮ ਦੀ ਸੀਗੀ। ਉਹ, ਖਾਈ ਫੇਰ।
ਹਾਂਜੀ, ਅੱਛਾ ਹੋਰ?
ਫੇਰ, ਅਸੀਂ ਉੱਤੇੇ ਗਏ ਅ, ਚਰਚ ਵੇਖਣ।
ਅੱਛਾ -ਅੱਛਾ।
ਫੇਰ, ਉਸ ਤੌਂ ਬਾਅਦ, ਉੱਤੇ ਸਭ ਤੋਂ ਉੱਤੇ ਜਾਖੂ ਟੈਂਪਲ ਹੈ।
ਅੱਛਾ- ਅੱਛਾ, ਹਾਂਜੀ -ਹਾਂਜੀ, ਜਾਖੂ ਹਾਂਜੀ, ਹਨੂੰਮਾਨ ਜੀ ਦੀ, ਬੜੀ ਵੱਡੀ ਮੂਰਤੀ, ਹੈਨਾ, ਹਾਂਜੀ ਮੈਂ ਗਈ ਹਾਂ, ਪਰ ਮੈਂ ਜਾਕੂ ਮੰਦਿਰ ਨਹੀਂ ਗਈ, ਓਦਾਂ ਮੈਂ ਸ਼ਿਮਲਾ ਹੋ ਆਈ ਹਾਂ। ਅੱਛਾ, ਮਨਸੂਰੀ ਗਏ ਹੋ?
ਅਹ, ਹਾਂ ਜਦੋਂ ਮੈਂ ਛੋਟੀ ਹੁੰਦੀ ਸੀ, ਤਾਂ ਗਈ ਸੀ ਸ਼ਾਇਦ।
ਅੱਛਾ, ਹੋਰ ਕਸ਼ਮੀਰ ਗਏ, ਓ?
ਕਸ਼ਮੀਰ, ਤਾਂ ਨਹੀਂ, ਵੈਸ਼ਨੋ ਦਰਬਾਰ ਗਈ ਆ।
ਅੱਛਾ, ਹਾਂਜੀ ਮੈਂ ਗਈ ਸੀ, ਕਸ਼ਮੀਰ ਨਾਲ ਲਾਸਟ, ਮਤਲਬ ਪਿਛਲੇ ਸਾਲ।
ਅੱਛਾ- ਅੱਛਾ।
ਹਾਂਜੀ, ਬਹੁ, ਬਹੁਤ। ਬਹੁਤ ਵਧੀਆ, ਕਸ਼ਮੀਰ ਤੇ ਬਹੁਤ ਅੱਛੀ, ਬਹੁਤ ਅੱਛੀ ਜਗ੍ਹਾ ਹੈ, ਕਸ਼ਮੀਰ ਜੰਨਤ ਏ ਇੱਕ ਵਾਰੀ ਮਤਲਬ, ਆਪਣੀ ਲਾਈਫ ਵਿੱਚ ਜ਼ਰੂਰ ਜਾਣਾ ਚਾਹੀਦਾ।
ਹਾਂ, ਮੈਂ ਵੇਖੀ ਸੀ, ਰੀਲਸ ਵਿੱਚ
ਹਾਂਜੀ। ਇੱਕ, ਉੱਥੇ ਹਾਊਸ ਬੋਟ ਹੈਗਾ ਏ, ਹਾਊਸ ਬੋਟ ਏ, ਮਤਲਬ ਪਾਣੀ ਏ। ਇੱਕ, ਝੀਲ ਜੀ ਬਣੀ ਹੋਈ ਹੈ, ਉਹਦੇ ਵਿੱਚ ਬੋਟ ਹੁੰਦੀ ਲੱਕੜ ਦੀ,,,?
ਹਾਂਜੀ- ਹਾਂਜੀ, ਮੈਂ ਵੇਖੀ ਆ, ਉਹ
ਹਾਂਜੀ, ਬਹੁਤ ਵਧੀਆ ਹੈ, ਉਹ ਤੁਹਾਨੂੰ ਮਤਲਬ ਉੱਥੇ, ਤੁਹਾਡੀ ਜਗ੍ਹਾ ਹੋਏਗੀ ਨਾ, ਮਤਲਬ, ਰੂਮ ਹੋਏ ਰਹਿਣਾ ਪਏਗਾ, ਤੁਹਾਨੂੰ ਤੇ ਉਹ ਤੁਹਾਨੂੰ ਉ ਉੱਥੋਂ ਦੀ ਲੈਣਗੇ, ਬੋਟ ਵਾਲੇ ਤੇ ਤੁਹਾਡੇ ਰੂਮ ਤੱਕ ਪਹੁੰਚਾਉਣਗੇ ਬਹੁਤ ਅੱਛ
ਅੱਛਾ, ਲਾਈਫ ਚ ਇੱਕ ਵਾਰੀ ਤਾਂ ਐਕਸਪੀਰੀਅੰਸ ਕਰਨਾ ਹੀ ਹੈ
ਹਾਂਜੀ, ਜ਼ਰੂਰ ਜਾਇਓ, ਕਸ਼ਮੀਰ ਬਹੁਤ ਵਧੀਆ ਹੈ ਬਹੁਤ ਅੱਛੇ ਲੋਕ ਨੇ, ਉੱਥੇ ਦੇ,, ਬਹੁਤ ਵਧੀਆ ਐ ਕਸ਼ਮੀਰ, ਲੋਕ ਬਹੁਤ
ਤੇ ਉੱਥੇ ਹਵਾ, ਵਗੈਰਾ ਵੀ, ਮੈਂ ਸੁਣਿਆ ਬਹੁਤ
ਹਾਂਜੀ- ਹਾਂਜੀ, ਪਾਣੀ ਬਿਲਕੁਲ ਨੀਲਾ। ਸਾਫ ਪਾਣੀ, ਪਹਾੜ ਇੰਨੇ, ਵੱਡੇ--ਵੱਡੇ।
ਅੱਛਾ, ਜਦੋਂ ਆਪਾਂ ਵੈਸ਼ਨੋ ਦਰਬਾਰ ਗਏ ਸੀ, ਤੇ, ਆਪਾਂ ਆਉਂਦੇ ਟਾਈਮ ਜਾਣਾ ਸੀ ਉ ਪਰ ਘੁਮੰਣ, ਪਰ ਜਦੋਂ,, ਅਸੀ ਥੱਲੇ ਆਏ ਅਸੀ ਤੇ ਔਟੋ ਤੇ, ਔਟੋ ਤੋਂ, ਆਪਣੇ ਹੋਟਲ ਰੂਮ 'ਚ ਜਾ ਰਹੇ ਸੀ। ਤਾਂ ਮੇਰੇ ਬ੍ਰਦਰ ਦਾ ਆਟੋ ਸਲਿਪ ਹੋ ਗਿਆ ਸੀ, ਤੇ ਉਹਦੀ ਲੈੱਗ 'ਚ ਫ੍ਰੈਕਚਰ ਆ ਗਿਆ ਸੀ। ਤਾਂ, ਅਸੀਂ ਫਿਰ ਗਏ ਨਹੀਂ।
ਅੱਛਾ-ਅੱਛਾ, ਹਾਂ ਬਹੁਤ ਵਧੀਆ, ਗੁਲ ਮਾਰਗ ਐ, ਸੋਨ ਮਾਰਗ ਐ ਬੋਤ ਵਧੀਆ ਏ, ਬੋਤ ਵਧੀਆ ਏ। ਬੋਤ ਬਰਫ਼ ਪੈਂਦੀ ਓਥੇ ਹੂੰ, ਬੋਤ ਅੱਛਾ ਬਣੇਆ ਹੋਏਆ ਏ, ਜਰੂਰ ਜਾਣਾ ਚਾਈਦਾ ਇੱਕ ਵਾਰੀ।
ਓਥੇ ਹਵਾ ਵਗੈਰਾ ਗ੍ਰਰੀਨਰੀ ਸਬ ਤੋਂ ਸਬ ਕੁੱਛ ਬੋਤ ਵਦੀਐ।
ਹਾਂਜੀ ਬੋਤ ਇਨਵਾਏਰਮੈਂਟ ਬੋਤ ਅੱਛਾ ਏ, ਅੱਛਾ ਤੂਸੀ ਵੈਸ਼ਨੋ ਦਰਬਾਰ ਕਿਵੇਂ ਲੱਗੇਆ ਤੂਆਨੂੰ?
ਉ ਬੋਹਤ ਵਦੀਆ, ਬੋਤ ਵਦੀਆ।
ਅੱਛਾ ਓਧਰ ਦਾ ਜਾਦਾ ਬੈਸਟ ਕੀ ਐ, ਵਦੀਆ ਕੀ ਐ ਜਾਦਾ?
ਉਥੇ ਤਾਂ ਬਾੱਸ ਆ ਈ ਆ ਕਿ ਪੈਲਾਂ ਤਾਂ ਚੜਾਈ ਕਰਨੀ ਪੈਂਦੀ ਆ। ਓ ਤੋਂ ਬਾਦ ਫੇਰ ਮਾਤਾ ਕੇ ਦਰਸ਼ਨ ਕਰਦੇਆਂ।
ਅੱਛਾ। ਹੋਰ?
ਉ ਵੀ ਮੈਂ ਤਿੰਨ-ਚਾਰ ਸਾਲ ਪੈਲਾਂ ਗਈ ਸੀ ਓ
ਅੱਛਾ-ਅੱਛਾ, ਕਿਵੇਂ ਲੱਗਦੈ ਤੂਆਨੂੰ ਜਾ ਕੇ ਓਦਰ?
ਬੋਤ ਵਦੀਆ ਪੈਲਾਂ ਤਾਂ ਚੜਾਈ ਕਰਦੇ ਟਾਈਮ ਈ, ਸਾਂਸ ਸੂਕੂਲ ਦੀਆਂ ਪਰ ਫੇਰ ਜਦੋਂ ਆਪਾਂ ਉਥੇ ਪਹੁੰਚਦੇ ਆਂ, ਤਾਂ ਓਥੇ ਵਿਊ ਤੇ ਜਦੋਂ, ਦੇਖਦਾ ਕਿ ਸਾਮਨੇ ਮੰਦਿਰ ਐ ਮਾਤਾ ਦਾ, ਫੇਰ ਬੰਦਾ ਸਾਰੀ ਥਕਾਨ ਈ ਭੁੱਲ ਜਾਂਦੈ।
ਅੱਛਾ, ਹਾਂਜੀ।
ਫਿਰ ਓਥੇ ਫਰੈਸ਼ ਹੋ ਕੇ ਆਪਾਂ ਦਰਸ਼ਨ ਕਰਨ ਗਏ ਸੀ।
ਹਾਂਜੀ।
ਓਥੇ ਵੀ ਲੰਬੀ ਲਾਈਨ ਹੁੰਦੀ ਐ।
ਅੱਛਾ, ਹੂੰ।
ਤੇ ਇੱਕ, ਅੰਮ੍ਰਿਤਸਰ ਦਾ ਗੋਲਡਨ ਟੈਂਪਲ, ਓ ਵੀ ਬੋਤ ਵਦ
ਗਏ ਹੋਏ ਓਦਰ?
ਹਾਂਜੀ, ਓ
ਅੱਛਾ। ਹਾਂ, ਅਸੀ ਵੀ ਜਾਂਦੇ ਆ, ਅਸੀ ਵੀ ਪੈਲੇ ਹਰ ਮ੍ਹੀਨੇ ਜਾਂਦੇ ਸੀਗੇ, ਹੁਨ ਛੋੜ ਤੇ, ਹੁਣ ਫੇਰ ਸ਼ੁਰੂ ਕਰਾਂਗੇ ਅਸੀ, ਹੂੰ ਹਾਂਜੀ ਬੋਤ ਵਦੀਐ ਉਥੇ ਤੇ ਜਾ ਕਿ ਸਕੂਨ ਇੰਨਾ ਮਿਲਦਾ ਐ।
ਹੈਨਾ, ਓਤੋ ਬੈਠ ਜਾਓ ਥੋੜੀ ਦੇਰ ਬਾਹਰ ਵਾਲੀ ਸਾਈਡ
ਹਾਂਜੀ। ਬੰਦਾ ਆਪਨਾ ਘਾਰ ਬਾਰ ਈ ਭੁੱਲ ਜਾਂਦੈ, ਅਸੀ ਕਿੱਥੇ ਆਏ ਆਂ, ਹਨਾ ਸ਼ਾਂਤੀ ਜੀ ਸਕੂਨ ਜਾ ਮਿਲਦੈ।
ਚਾਰ ਘੰਟੇ ਦੀ ਲਾਈਨ ਵਿੱਚ ਸਾਨ ਪੈਹਲੇ ਲੱਗਨਾ ਪੈਂਦੈ।
ਹਾਂਜੀ, ਹਾਂਜੀ, ਹਾਂਜੀ, ਹਾਂਜੀ। ਹੂੰ, ਲਾਈਨ ਵਿੱਚ ਖੜੇ ਹੋ ਕੇ ਬੰਦਾ ਪਾਠ ਕਾਰ ਲੇ। ਇੰਨਾ ਜਲਦੀ
ਹਾਂਜੀ, ਹਾਂਜੀ, ਸਈ ਗਲ ਐ, ਤੇ ਓ ਤੋਂ ਬਾਦ ਬਾਹਰ ਆ ਕੇ ਅੰਮ੍ਰਿਤਸਰੀ ਕੁਲਚੇ ਤੇ ਛੋਲੇ, ਸਬ ਤੋਂ ਬੈਸਟ, ਅ ਹਾਂਜੀ, ਅ ਬੋਤ ਤੇ ਓ ਤਾਂ ਹੈ ਈ, ਹਜੇ ਮੈਂ ਦੋ, ਤਿੰਨ, ਚਾਰ ਦਿਨ ਪੈਲੇ ਓਥੇ ਗਈ ਸੀ।
ਅੱਛਾ, ਚਲੋ ਵਦੀਐ, ਹੂੰ ਅਸੀ ਵੀ ਜਾਵਾਂਗੇ ਅਗਲੇ ਤੇ ਜਾਣੈ ਆਪਾਂ ਨਾ ਹਾਂਜੀ, ਹਾਂਜੀ।
ਸ਼ਿਮਲਾ ਤੋਂ ਵਾਪਿਸ ਆ ਰੀ ਸੀ, ਤਾਂ ਗਈ ਸੀ।
ਅੱਛਾ, ਅੱਛਾ ਠੀਕੈ, ਅੱਛਾ। ਅੱਛਾ, ਅੱਛਾ ਟ੍ਰਿਪ ਤੇ ਗਏ ਸੀਗੇ, ਅੱਛਾ। ਅੱਛਾ, ਹੋਰ ਸੁਨਾਓ?
ਹੋਰ ਸਬ ਵਦੀਆ ਐਕਦਮ, ਹੁਨ ਆਪਾਂ ਕੇਕ ਕਾਟਾਂਗੇ ਤਾਂ ਸੈਲੀਬ੍ਰੇਟ ਕਰਾਂਗੇ ਫੇਰ
ਅੱਛਾ, ਅੱਛਾ ਠੀਕ ਐ। ਹੋਰ?
ਤੁਸੀਂ, ਸ਼ੋਪਿੰਗ ਵਗੈਰਾ ਕਿੱਥੋਂ ਕਰਦੇ ਹੋ? ਔਨਲਾਈਨ ਕਿ ਔਫਲਾਈਨ?
ਔਨਲਾਈਨ ਵੀ ਕਰ ਲਈਦੀ ਏ, ਆਫਲਾਈਨ ਵੀ ਕਰ ਲਈਦੀ ਏ
ਅੱਛਾ, ਜਿਹੜੀ ਚੀਜ਼ ਜ਼ਿਆਦਾ ਵਧੀਆ ਲੱਗੀ, ਉਹ ਉਥੋਂ ਮੰਗਾ ਲਓ।
ਹਾਂਜੀ-ਹਾਂਜੀ, ਜਿੱਥੇ ਡਿਸਕਾਊਂਟ ਲੱਗਿਆ, ਬੰਦਾ ਉਹ ਉਹ, ਔਨਲਾਈਨ ਕਰ ਲੈਂਦਾ, ਹਾਂਜੀ
ਕੁੜੀਆਂ ਤਾਂ, ਵੈਸੇ ਹੀ ਮਾਸਟਰ ਹੁੰਦੀਆਂ।
ਹਾਂਜੀ- ਹਾਂਜੀ, ਹਾਂਜੀ-ਹਾਂਜੀ।
ਹੂੰ
ਜਿੱਥੇ, ਵਧੀਆ ਲੱਗਦਾ, ਕਰ ਲਈਦੀ ਏ, ਹੋਰ?
ਸਹੀ ਗੱਲ ਐ।
ਹਾਂਜੀ, ਹੋਰ?
ਪਰ, ਕੁਆਲਿਟੀ ਵਗੈਰਾ, ਪੂਰੀ ਚੈੱਕ ਕਰਨੀ ਪੈਂਦੀ ਹੈ, ਉਹਦੀ
ਹਾਂਜੀ-ਹਾਂਜੀ, ਹਾਂ, ਇਹ ਤੇ ਹੈ।
ਹਾਂਜੀ
ਹਾਂਜੀ, ਹੋਰ?
ਹੋਰ, ਬਸ, ਹੁਣ ਵੇਟ ਕਰਦੀ ਹਾਂ, ਮੈਂ ਆਪਣੇ ਪਾਪਾ ਦੀ। ਜਦੋਂ, ਆ ਜਾਵੇ ਫੇਰ?
ਹਾਂਜੀ-ਹਾਂਜੀ, ਠੀਕ ਹੈ, ਹਾਂਜੀ, ਹੋਰ-ਹੋਰ? ਅੱਛਾ, ਹੋਰ ਅੱਛਾ, ਤੁਸੀਂ ਜਦੋਂ ਵੈਸ਼ਨੋ ਦਰਬਾਰ ਗਏ ਸੀ। ਉੱਥੇ ਘੋੜੇ ਤੇ ਬਿਠਾਉਂਦੇ ਨੇ, ਨਾ?
ਹਾਂਜੀ-ਹਾਂਜੀ, ਬੈਠਾਣਦੇ ਆ, ਉੱਥੇ ਬੈਠਾਂਦੇ ਆ
ਦਾ, ਕੀਤਾ ਸੀ।
ਨਹੀਂ-ਨਹੀਂ, ਆਪਾਂ ਤਾਂ ਚੱਲ ਕੇ ਗਏ ਸੀ।
ਅੱਛਾ-ਅੱਛਾ, ਠੀਕ ਹੈ। ਅੱਛਾ
ਚਲਾ ਨੀ ਜਾਂਦਾ, ਫੇਰ ਉਹ ਜਾਂਦਾ ਘੋੜੇ ਤੇ
ਹਾਂਜੀ ਅੱਛਾ ਚਲੋ ਠੀਕ ਹੈ। ਬਾਏ-ਬਾਏ, ਓਕੇ, ਸਤਿ ਸ੍ਰੀ ਅਕਾਲ ਬਾਏ।
ਬਾਏ।